ਸ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ। ਸਸ ਸ੍ਰੀ ਅਕਾਲ। ਹੋਰ ਜੀ ਕਿੱਦਾਂ।
ਹੋਰ ਵਧੀਆ ਤੁਸੀ ਸੁਣਾਓ ਕੋ।
ਵਧੀਆ ਜੀ ਵਧੀਆ ਠੀਕ ਠਾਕ ਆ ਜੀ।
ਹੋਰ ਕੀ ਕਰ ਰਹੇ ਸੀ।
ਹੋਰ ਬਸ ਬੈਠੇ ਸੀ। ਫਰੀ ਸੀ ਹੁਣ ਆਰਾਮ ਕਰ ਰਹੇ ਥੋੜੀ ਦੇਰ ਹਾਂਜੀ।
ਹੋਰ ਘਰ ਸਭ ਠੀਕ।
ਸਭ ਵਧੀਆ ਜੀ ਬਿਲਕੁਲ ਓਕੇ ਸਭ ਸਬ ਓਕੇ ਜ ਤੁਸੀਂ ਦੱਸੋ।
ਬਸ ਵਧੀਆ ਹੋਰ ਰੋਟੀ ਰੂਟੀ ਖਾ ਲਈ
ਨਾ ਹਜੇ ਤਾ ਨੀ ਰਾਤ ਨੂੰ ਮਤਲਬ ਕਿ ਗਿਆਰਾਂ ਵੱਜ ਜਾਂਦੇ ਰੋਟੀ ਖਾਂਦੇ ਰਾਤੀ
ਅੱਛਾ, ਅੱਛਾ। ਹਾਂ ਅਸੀਂ ਵੀ ਬਣਾ ਲੀ ਏ, ਹੂੰ-ਹੂੰ। ਹਾਂ ਬਣਾ ਲਈ
ਬਹੁਤ ਜਲਦੀ ਬਣਾ ਲਈ ਐ।
ਹੂੰ ਜਲਦੀ ਬਣਾ ਲੈਂਣੇ ਅਸੀਂ ਮਤਲਬ ਅੱਠ ਵਜੇ ਤੱਕ ਬੱਚੇ ਸੌ ਜਾਂਦੇ ਨੇ
ਨਈ ਸਈ ਗੱਲ ਐ, ਬੱਚੇ ਸੋ ਜਾਣ ਤੇ ਅੱਛੀ ਗੱਲ ਐ, ਨਈ ਤੇ ਫੋਨ ਈ ਚਲਾਣਗੇ।
ਨਈ ਫੋਨ ਤਾਂ ਨੀ ਦਿੰਦੇ ਅਸੀਂ ਬੋਤ ਘੱਟ ਦਿੰਨੇ ਆ ਟੀ ਵੀ ਦੇਖਲੋ ਬਸ ਅਜਕੱਲ ਟੀ ਵੀ ਸਮਾਰਟਫੋਨ ਨੇ।
ਹੁਣ ਸਈ ਗੱਲ ਐ ਸਾਰਾ ਕੁੱਛ ਓਦੇ ਤੇ ਈ ਆਂਦੈ ਕਲ ਵਗੈਰਾ ਬੱਚੇ।
ਟਾਈਮ ਹੁੰਦੇ ਸੀ ਟੀਵੀ ਚ ਅਸੀਂ ਕੇਬਲ ਲਗਵਾਂਦੇ ਸੀ। ਹੁਣ ਤਾਂ ਕੇਵਲ ਤੇ ਛੋੜ ਈ ਦੋ ਨੈਟਫਲਿਕਸ ਏ, ਐਮਾਜ਼ੋਨ ਏ ਹਾਂ ਕੇਵਲ ਹੈ ਈ ਨੀ।
ਹਾਂਜੀ ਹਾਂਜੀ ਸਈ ਗੱਲ ਐ ਹੁਣ ਵਾਈ ਫਾਈ ਦੇ ਨਾਲ ਈ ਬੋਕਸ ਆ ਜਾਂਦੈ।
ਹੂੰ। ਨਈ ਅੱਜ ਕੱਲ੍ਹ ਟੀ ਵੀ ਏਧਰ ਡਾਇਰੈਕਟ ਈ ਚੱਲ ਜਾਂਦੇ ਨੇ।
ਹਾਂ ਡਾਇਰੈਕਟ ਵੀ ਚੱਲ ਜਾਂਦੈ।
ਹੂੰ ਬੋਤ ਟੈਕਨੋਲੋਜੀ ਆ ਗਈ ਹੁਣ ਤੇ।
ਬੋਤ ਚੰਗਾ ਜੀ ਸਈ ਗੱਲ
ਸਾਰਾ ਦਿਨ ਪਾਏ ਦਿਖਾਂਦੇ ਰੋ ਇਹ ਦੇਖਦੇ ਰੈਣਗੇ।
ਹਾਂ ਨੀ ਰਜਦੇ, ਬੱਚੇ ਨੀ ਰਜਦੇ।
ਹੂੰ ਕੁੱਛ ਰਿਮੋਟ ਵੀ ਐਵੇਂ ਈ ਆ ਗੇ ਦੇ ਨੇ ਸਪੀਕ ਕਰੋ ਆਪਣੇ ਆਪ ਕੈਚ ਕਰ ਲੈਂਦੇ ਨੇ ਕੀ ਲਗਾਣਾ ਕੀ ਨੀ।
ਰਮੋਟ ਚੱਕ ਕੇ ਬੋਲ ਦੇਣ ਓ। ਆਪਣੇ ਆਪ ਈ ਆਜੇਗਾ ਸਈ ਗੱਲ ਹਾਂਜੀ-ਹਾਂਜੀ ਸਤਿ ਸ਼੍ਰੀ ਕਾਲ ਮੈਂ
ਹੋਰ ਸੁਣਾਓ?
ਬਸ ਜੀ ਵਧੀਆ ਜੀ।
ਕਿਵੇਂ ਮੋਸਮ ਓਧਰ?
ਮੌਸਮ ਅੱਜ ਸਵੇਰ ਦਾ ਤੇ ਬ ਬਾਦਲ ਛਾਏ ਹੋਦੇ ਸੀ ਬੱਦਲ ਹੋਏ ਦੇ ਸਵੇਰ ਦੇ।
ਹੂੰ-ਹੂੰ
ਹੂੰ ਬਰਸਾਤ ਲੇਕਿਨ ਬਰਸਾਤ ਦਾ ਨਾਮ ਨੀ ਜਾਨੇਗਾ ਤਿੰਨ-ਚਾਰ ਦਿਨ ਤੋਂ ਇੱਦਾਂ ਹੀ ਹੋ ਰਿਹਾ ਰੋਜ ਝੜ ਬਣ ਜਾਂਦਾ ਬੱਦਲ ਆ ਜਾਂਦੇ ਐ ਅੰਦੇਰਾ ਹੋ ਜਾਂਦਾ ਲੇਕਿਨ ਬਰਸਾਤ ਨੀ ਹੁੰਦੀ।
ਸਾਡੇ ਏਥੇ ਕੱਲ ਵੀ ਔਂਦੀ ਰਈਏ ਅੱਜ ਵੀ ਥੋੜ੍ਹੀ ਬਹੁਤ ਹੋਈ ਏ।
ਨਾ ਸਾਡੇ ਏਧਰ ਨੀ ਹੋਰੀ ਬਰਸਾਤ ਦੀ।
ਅੱਜ ਧੁੱਪ ਵੀ ਸੀ ਬੱਦਲ ਵੀ ਸੀ ਬਾਰਿਸ਼ ਵੀ ਸੀ।
ਅੱਛਾ-ਅੱਛਾ ਨਈ ਸਾਡੇ ਏਧਰ ਬੱਦਲ ਤੇ ਹੋਏ ਸੀ ਹਾਂ ਹੈ ਤੇ ਗੱ ਗਰਮੀ ਐ ਹੈ ਤੇ ਗਰਮੀ ਐ ਬਾਕੀ ਐ ਹੁੰਦੈ ਕਿ ਬਰਸਾਤ ਹੋ ਜਾ ਨਾ ਦੋ ਤਿੰਨ-ਘੰਟੇ ਦੋ ਤਿੰਨ ਘੰਟੇ ਬਰਸਾਤ ਹੂੰਦੀ ਉਸ ਤੋਂ ਬਾਦ ਦੋ ਤਿੰਨ ਘੰਟੇ ਸਈ ਚਲੇ ਜਾਂਦੇ ਨੇ।
ਹੂੰ।
ਫੇਰ ਉਸ ਤੋਂ ਬਾਅਦ ਫਿਰ ਧੁੱਪ ਨਿਕਲ ਜਾਂਦੀ ਫਿਰ ਓਹੀ ਬੁਰਾ ਹਾਲ ਹੋ ਜਾਂਦੈ।
ਹਾਂ ਏ ਤਾਂ ਹੈ ਗਰਮੀ ਐ ਇੱਥੇ ਬੋ। ਹੋਰ ਕੱਲ ਕਿਵੇਂ ਰਿਹਾ ਸੰਡੇ?
ਕੱਲ੍ਹ ਸੰਡੇ ਵਧੀਆ ਸੀ ਕੱਲ੍ਹ ਸੰਡੇ ਬੋਤ ਵਧੀਆ ਗਿਆ ਕੱਲ ਦਾ ਸੰਡੇ ਦਾ।
ਹੂੰ ਘਰੇ ਈ ਆ ਬਾਰ ਈ।
ਨਾ ਬਾਰ ਸੀ ਦੁਪਿਹਰ ਬਾਅਦ ਚਲੇ ਗਏ ਸੀ ਬਾਰ।
ਹੂੰ ਅਸੀਂ ਵੀ ਕੱਲ੍ਹ ਬਾਰ ਗਏ ਸੀ ਐਵੇਂ ਈ ਘੁੰਮਣ ਫਿਰਨ। ਰਿਲੇਟਿਵਸ ਦੇ ਘਰ ਗਏ ਓਥੇ ਫਿਰ ਬੈਠੇ ਰਏ। ਕਿੰਨੀ ਦੇਰ ਚਾਵਾਂ ਨੀ ਪੀਤੀ।
ਹਾਂ ਜਾ ਕੇ ਨਾ ਫੇਰ ਗੱਲਾਂ ਬਾਤਾਂ ਕਰਦੇ ਟੈਮ ਨੀ ਪਤਾ ਲੱਗਦਾ ਨਾ।
ਹਮ
ਵਧੀਆ ਦਿਨ ਨਿਕਲ ਜਾਂਦਾ ਸਈ ਗੱਲ ਐ।
ਫਿਰ ਬਾਰ ਚਲੇ ਗਏ ਰੋਟੀ ਰੁਟੀ ਖਾਣ।
ਹਾਂਜੀ।
ਹੂੰ।
ਅੱਛੀ ਗੱਲ ਆ ਜੀ ਅਸੀਂ ਵੀ ਗਏ ਸੀ ਰਾਤੀ ਕ੍ਰਿਕਟ ਖੇਲਣ ਚਲੇ ਗਏ।
ਹੂੰ-ਹੂੰ
ਹਾਂਜੀ ਤੇ ਰਾਤੀ ਦਸ ਸਾਡੇ ਦਸ ਵਜੇ ਤੱਕ ਆਪ ਖੇਡ ਖੁਡ ਕੇ ਫ੍ਰੀ ਹੋਏ, ਉਸ ਤੋਂ ਬਾਅਦ ਚਲੇ ਗਏ ਜ ਡਿਨਰ ਕਰਨ ਬਾਹਰ ਹੀ, ਉੱਥੋਂ ਆਇਆ ਸੀ ਰਾਤੀ। ਗਿਆਰਹ ਸਾਡੇ ਗਿਆਰਹ, ਸੰਡੇ ਹੁੰਦਾ, ਹੁਣ ਸੰਡੇ ਘਰ ਵੀ ਕੀ ਕਰੀਏ, ਦੱਸੋ। ਬਾਕੀ ਜੇੜੇ ਸਾਦੇ ਸਾਦੇ, ਔ ਵੀ ਲੈ ਆ
ਹੂ
ਲੇਕਿਨ ਸੰਡੇ ਦੇ ਨਾਲ ਦੇ ਵੀ ਜਾਂਦੇ ਨਾ, ਜਿਹੜੇ ਆਪਣੇ ਚਾਰ ਪੰਜ ਫਰੈਂਡ ਹੈਗੇ ਨੇ ਉਹ ਫਿਰ ਫ੍ਰੀ ਹੁੰਦੇ ਸਨਡੇ ਨਾ, ਜਾਣਾ ਪੈਂਦਾ ਹੈ
ਸਾਡਾ ਤੇ ਘਰ ਹੀ ਨਿਕਲ ਜਾਂਦਾ ਹੈ ਸੰਡੇ ਆਉਂਦਾ ਉਦੋਂ ਹੀ ਜਾਂਦੇ ਆ।
ਹਾਂ ਤੁਹਾਡਾ ਸਾਰਾ ਦਿਨ ਸਹੀ ਗੱਲ ਇਹ।
ਜਾ ਸਕਦੇ ਹਾਂ, ਪਰ ਗਰਮੀ ਬੜੀ ਹੈ ਬਾਹਰ।
ਹਾਂ ਗਰਮੀ ਤਾਂ ਹੇਗੀ ਉਹ ਤਾਂ ਗੱਲ ਸਹੀ ਹੈ, ਗਰਮੀ ਬਹੁਤ ਜ਼ਿਆਦਾ ਹੈ
ਬਹੁਤ ਗਰਮੀ ਹੈ ਬਾਹਰ ਤੇ
ਗਰਮੀ ਚ ਨਾ ਕੱਪੜੇ ਪਾਉਣ ਦਾ ਵੀ ਮਨ ਨਹੀ ਕਰਦਾ ਨਾ, ਤਿਆਰ ਤਉਰ ਹੋਣ ਦਾ ਵੀ ਮਨ ਨੀ ਕਰਦਾ।
ਨਾ ਨਾ, ਤਿਆਰ ਤੇ ਅਸੀਂ ਹੁੰਦੇ ਹੀ ਨਹੀਂ।
ਅੱਛਾ ਅੱਛਾ ਸਿੰਪਲ ਈ ਰਹਿੰਦੇ ਹੋ, ਜੀ ਔਨਜ ਵੀ ਕੱਪੜੇ ਤੇ ਪਾਉਣੇ ਹੀ ਪੈਂਦੇ ਨੇ ਨਾ।
ਹਾਂ ਪਰ ਨਹੀਂ ਬਾਹਰ ਸੂਟ ਸੂਟ ਨਹੀਂ ਪਾਏ ਜਾਂਦੇ ਆ ਉਹ ਤੇ ਐਵੇਂ ਲੱਗਦਾ ਪਤਾ ਏ ਕੀ ਭਾ ਲਿਆ
ਹਾਂਜੀ, ਹਾਂਜੀ ਘਰ ਤੇ ਬੈਠ ਜਾਓ ਟੀ ਸ਼ਰਟ ਪਜਾਮੇ ਚ ਚੱਲ ਜਾਂਦਾ ਕਰ ਦਿੰਦਾ ਵੀ
ਹੋਰ ਸੁਣਾਉ ਬਸ ਵਧੀਆ ਹੋਰ ਦੱਸੋ।
ਦੱਸੋ ਤੁਸੀਂ ਦੱਸੋ, ਹਾਂਜੀ ਹਾਂਜੀ, ਬਿਲਕੁਲ
ਹੂ, ਹੁਣ ਤੇ ਤਿਉਹਾਰ ਨੇ ਲਗਾਤਾਰ ਚੱਲਣਗਿਆਂ
ਹੁਣ ਲਗਾਤਾਰ ਤਿਉਹਾਰ ਹੀ ਜਾਣਗੇ ਮੇਰੇ ਸਾਹਮਣੇ, ਨਾਲ ਗਰਮੀ ਖਤਮ ਹੋ ਜਾਏ, ਗਰਮੀ ਹਜੇ ਕਿਥੇ ਖਤਮ ਹੁੰਦੀ ਹੈ, ਇੱਕ ਦੋ ਮਹੀਨੇ ਹੋਰ ਹੈਗੇ। ਗਰਮੀ ਦੇ ਵੀ, ਜੁਲਾਈ ਅਗਸਤ ਸਤੰਬਰ ਤੱਕ ਚੱਲੇਗੀ, ਮੇਰੇ ਸਾਹਮਣੇ ਨਾ ਐਵੇਂ
ਹਾਂ, ਨਹੀਂ ਐਵੇਂ ਤੇ ਚੱਲੇਗੀ ਪਹਿਲੇ ਮੌਸਮ ਠੀਕ ਸੀ ਸਾਰੇ ਕਹਿੰਦੇ ਸੀ, ਗਰਮੀ ਨੀ ਪਈ, ਗਰਮੀ ਨੀ ਪਈ, ਗਰਮੀ ਨੀ ਪਈ। ਪਰ ਹੁਣ ਐਸੀ ਗਰਮੀ ਪਈ ਹੈ, ਹਾਂ। ਹੁਣ ਤੇ ਚੇਂਜ ਹੀ ਨਹੀ ਹੋ ਰਿਹਾ, ਮੌਸਮ।
ਏ ਸੀ ਵੀ ਆਪਣਾ ਕੰਮ ਕਰਨਾ ਬੰਦ ਕਰਕੇ, ਮੈਂ ਕਿਹਾ ਏ ਸੀ ਵੀ ਕੰਮ ਕਰਨਾ ਬੰਦ ਕਰ, ਇੰਨੀ ਗਰਮੀ ਹੋ ਗਈ ਹੈ
ਹੂ ਹੂ
ਹਾਂਜੀ
ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਹੈ, ਇੱਕ ਤੇ ਪੋਲਿਊਸ਼ਨ ਕਰਕੇ, ਵੈਸੇ ਹੀ ਹੈ।
ਬਹੁਤ ਜ਼ਿਆਦਾ ਸਹੀ ਗੱਲ ਹੈ, ਤੁਹਾਡੇ ਉੱਤੇ ਤਾਂ ਮਤਲਬ ਸਰਕਾਰ ਨੇ ਵੀ ਬਹੁਤ ਕੁੱਛ ਕੀਤਾ ਦਾ ਵੈ, ਲੇਕਿਨ ਤਾਂ ਵੀ ਨਾ ਵੱਡਾ ਸ਼ਹਿਰ ਹੋਣ ਕਰਕੇ, ਬਹੁਤ ਜ਼ਿਆਦਾ ਗਰਮੀ ਹੈ।
ਹਾਂ ਹਜੇ ਮੌਸਮ ਖੁੱਲਿਆ ਨਹੀ, ਇਵੇ ਹੀ ਰਹੇਗਾ ਦੋ ਤਿੰਨ ਮਹੀਨੇ ਤੇ
ਹਾਂਜੀ ਸਤੰਬਰ ਤੱਕ ਏਦਾਂ ਚਲੇਗਾ, ਜੁਲਾਈ ਅਗਸਤ ਸਤੰਬਰ ਤੋਂ ਮਹੀਨੇ ਚਲੇਗਾ
ਹਮ, ਹਮ ਹੋਰ ਤੁਸੀਂ ਦੱਸੋ।
ਬਸ ਜੇ ਕੱਟ ਰਿ ਆ, ਧੱਕਾ ਮਾਰ ਰਿਹਾ ਦਿਨ ਦੇ ਨੜ ਸੁੱਕਾ ਕਟ ਏ ਹੋਰ
ਸਹੀ ਹਾਲ ਹੈ, ਬਸ ਵਧੀਆ। ਤੁਸੀਂ ਸੁਣਾਓ ਕੁਛ, ਕਿੱਦਾਂ ਦਾ ਮਾਹੌਲ ਹੈ ਤੁਹਾਡੇ ਉੱਧਰ।
ਸਾਡੇ ਇੱਧਰ ਮਾਹੌਲ ਬਸ ਕਿ ਅਸੀਂ ਤਾਂ ਬਾਹਰ ਹੀ ਨਿਕਲਦੇ ਮੈਂ ਕਹਿੰਦਾ ਸਵੇਰੇ ਆਪਾਂ ਦਸ ਵਜੇ ਦਫ਼ਤਰ ਔਫੀਸ ਚ ਚਲਾ ਜਾਈਦਾ ਆਪਣਾ ਉਸ ਤੋਂ ਬਾਅਦ। ਘੱਟ ਤੋਂ ਘੱਟ ਵੀ, ਹਜੇ ਵੀ ਫਿਸ ਤੋਂ ਨਿਕਲਿਆ ਨੀ ਮੈਂ ਮੈਂ ਤਾਂ ਮਨ ਹੀ ਨੀ ਕਰ ਰਿਹਾ ਬਾਹਰ ਨਿਕਲਣ ਦਾ, ਮੈਂ ਬਾਹਰ ਜਾਊਗਾ ਫਿਰ ਗਰਮੀ
ਅੱਛਾ
ਹਾਂਜੀ, ਆਪਣਾ ਦੁਪਹਿਰੇ ਲੰਚ ਲੁੰਚ ਆਪਣਾ ਇੱਥੇ ਮੰਗਵਾ ਲਿਆ ਸੀ, ਇੱਥੇ ਹੀ ਕਰ ਲਿਆ ਲੰਚ ਹੀ।
ਹੂ, ਲੰਚ ਵਿਚ ਕੀ ਖਾਇਆ, ਬਾਹਰ ਦਾ ਖਾਇਆ ਘਰ ਦਾ
ਬਾਹਰ ਦਾ ਵੀ ਖਾਇਆ ਸੀ ਘਰ ਦਾ ਵੀ ਖਾਇਆ ਸੀ ਦੋਨ ਚੀਜ਼ਾਂ ਆ ਗਈਆਂ ਸੀ। ਪਹਿਲਾਂ ਬਾਹਰ ਦਾ ਖਾਇਆ ਕੜੀ ਚਾਵਲ ਫਿਰ ਕਰੋ ਰੋਟੀ ਵੀ ਆ ਗਈ ਮੈਂ ਕਿਹਾ ਚਲੋ ਰੋਟੀ ਵੀ ਖਾਈ ਲੈਂਦੇ ਆ
ਸਹੀ ਹੈ।
ਹਾਂ
ਸਾਡੇ ਵੀ ਖਰ ਖਾਣ ਆਉਂਦੇ ਨੇ ਦੋ ਬੰਦਿਆਂ ਦੀ ਲੈ ਜਾਂਦੇ ਨੇ
ਅੱਛਾ ਅੱਛਾ ਆਪਣੀ ਮਤਲਬ ਕਿ ਸ਼ੋਅ ਸ਼ੂ ਪੈਗੀ ਆ ਆਪਣੇ ਉਹਨਾਂ ਦੀ
ਨਹੀਂ ਨਹੀਂ ਫੈਕਟਰੀ ਹੈ ਬਿਜਨਸਮੈਨ ਹਮ ਹਮ
ਅੱਛਾ ਅੱਛਾ ਜ ਵਧੀਆ ਗੱਲ ਥਿਜਨਸ ਵਸਤੇ
ਹੋਰ ਦੱਸੋ
ਹਾਂਜੀ ਹੁਣ ਦੇਖਦੇ ਹਾਂ ਹੁਣ ਬਾਹਰ ਨਿਕਲਣ ਦਾ ਮਨ ਨੀ ਕਰ ਰਿਹਾ ਮੈਂ ਕਿਹਾ ਚਲੋ ਨਿਕਲਣਾ ਤੇ ਪੈਣਾ ਹੀ ਮੇਨੂੰ ਉਹ ਸਵਰੇੇ ਜਾਵਾਂਗੇ ਬਾਜ਼ਾਰ ਵਜ਼ੂਰ ਆਪਣਾ ਤੁਹਾਡੇ ਵਰੇ ਏਰੀਏ ਚ ਉੱਧਰ ਪਰ ਸਾਡ ਘੁੰਮ ਕੇ ਆਵਾਂਗੇ ਸਾਰਾ ਸੰਤਥੋਮਸ ਦੇ ਬਾਹਰ ਵਗੈਰਾ ਉੱਥੇ ਥੋੜਾ ਜਿਹਾ ਮਾਹੌਲ ਸਹੀ ਹੁੰਦਾ ਹੈ
ਹਮ ਉੱਧਰ ਦੇ ਅਲੱਗ ਏਰੀਆ
ਹਾਂ ਉੱਥੇ ਹਾਂ ਤੁਹਾਡਾ ਉਹ ਉਦਾਂ ਦਾ ਅਲੱਗ ਏਰੀਆ ਨਾ ਪਰ ਪਰਲੀ ਕਲੋਨੀ ਪੈ ਜਾਂਦੀ ਨਾ ਉੱਧਰ ਥੋੜ੍ਹਾ ਮਾਹੌਲ ਸਹੀ ਹੁੰਦਾ ਹੈ ਤੇ ਉੱਧਰ ਹੀ ਜਾਈਦਾ ਆਪਣਾ ਘੁੰਮਣ
ਹੇ ਮਤਲਬ ਬਾਹਰ ਜਦੋਂ ਮਰਜੀ ਨਿਕਲ ਜਾਓ ਸੇਫਟੀ ਟੀਵੀ ਵੀ ਹੈ ਕੋਈ ਡਰ ਨੀ ਹੈ ਅਸੀਂ ਆਪ ਘੁੰਮਦੇ ਰਹਿੰਦੇ ਹਾਂ ਰਾਤੀ ਤੇ ਗਿਆਰਾਂ ਸਢੇ ਗਿਆਰਾਂ ਤਾਂ ਘੁੰਮਦੇ ਰਹਿੰਦੇ ਸੀ ਆਏ ਸੀਂ
ਘੁੰਮਦੇ ਬਾਰਾਂ ਵਜੇ ਤੱਕ ਵੀ ਕਾਫੀ ਰੌਣਕ ਹੁੰਦੀ ਐ ਅਸੀ ਜਾਈਦਾ ਦਾ ਨਾ ਗਿਆਰਾਂ-ਗਿਆਰਾਂ, ਬਾਰਾਂ-ਬਾਰਾਂ ਵਜੇ ਤੱਕ ਵਾਪਸ ਚਲਦਾ ਓਡਰੋਂ ਵੀ।
ਹਾਂ- ਹਾਂ।
ਹਾਂਜੀ।
ਬਸ ਵਧੀਆ, ਤੁਸੀਂ ਸੁਣਾਓ, ਕੋਈ ਨਵੀਂ ਤਾਜ਼ੀ?
ਬਸ, ਸਾਰੀ ਨਵੀ, ਹੈਗੀ ਜੇ
ਹਮ।
ਸਭ ਨਵੀਆਂ ਹੀ ਹੈਗੀਆਂ
ਹਮ ਹਮ ਹਾਂ ਇਹ ਤੇ ਹੈ ਜੋ ਰੋਜ਼ ਨਯਾ ਹੀ ਹੁੰਦਾ
ਹਹ ਰੋਜ਼ ਮੇਂ ਹੀ ਹੁੰਦਾ ਹੈ
ਹਮਮ।
ਨਵਾਂ ਵੀ ਕੀ, ਉਹੀ ਚੱਲਦਾ ਬਸ, ਉਹੀ ਚੱਲ ਰਿਹਾ, ਡੇਲੀ ਦਾ ਰੂਟੀਨ, ਸਵੇਰੇ ਉੱਠ ਕੇ ਆ ਜਾਈਦਾ। ਸ਼ਾਮ ਹੋ ਜਾਂਦੀ ਆ, ਬਾਹਰ ਦੀਨ ਦੁਨੀਆਂ ਦਾ ਪਤਾ ਹੀ ਨਹੀਂ ਹੈ, ਕੀ ਨਿਕਲੀਏ, ਬਾਹਰ ਦੱਸੋ? ਫੋਨ ਹੀ ਚਲਾਈਦਾ ਵੇ, ਗਰਮੀ ਬੜੀ ਜ਼ਿਆਦਾ ਨਾ, ਬੰਦਾ ਬਾਹਰ ਵੀ ਨੀ ਨਿਕਲ ਸਕਦਾ, ਹੁਣ ਜ਼ਿਆਦਾ ਠੰਡ ਹੋ ਜਾਏ ਤਾਂ, ਵੀ ਬੰਦਾ ਬਾਹਨੇ ਬੰਦਾ, ਇਸ ਟਾਈਮ ਬਸ, ਕਰੇ ਤੇ ਕਰੇ ਕਿ?
ਹਮ, ਪਰ ਫੋਨ ਦੇ ਬਿਨਾਂ ਵੀ, ਅੱਜ- ਕੱਲ੍ਹ ਕੌਣ ਰਹਿੰਦਾ? ਫਿਰ ਤਾਂ ਬੰਦਾ ਸੋਚਦਾ, ਅੰਦਰ ਹੀ ਬੈਠੇ ਰਹੀਏ।
ਹਾਂ -ਹਾਂ, ਫੋਨ ਹੀ ਚਲਾਉਂਦੇ ਰਹੀਏ, ਸਾਰਾ ਦਿਨ।
ਫੋਨ ਹੀ ਤੇ, ਹਿਲਣ ਨੀ ਦਿੰਦਾ ਸਭ ਨੂੰ।
ਦੋ ਵਾਰੀ, ਚਾਰਜਿੰਗ ਕਰ ਬੈਠਾਂ, ਇੱਕ ਵਾਰੀ ਸੌ ਪ੍ਰਸੈਂਟ ਕੀਤੀ ਸੀ ਸਵੇਰੇ ਛੇ ਵਜੇ, ਪਰ ਉਹਦੀ ਸਵੇਰੇ, ਛੇ ਵਜੇ ਉਤਾਰੀ ਸੀ, ਰਾਤ ਤੇ ਰਾਤੀਂ, ਚਾਰਜਿੰਗ ਲਗਾ ਕੇ, ਸੋ ਗਿਆ ਸੀ। ਆਪਣਾ ਤਿੰਨ ਵਜੇ ਤੱਕ ਖਤਮ ਹੋਗੀ, ਫੇਰ ਦੁਬਾਰਾ ਕੀਤੀ ਚਾਰਜਿੰਗ ਇਤਨਾ
ਹਾਂ, ਮੇਰਾ ਤੇ ਫੋਨ ਹੀ ਬੰਦ ਹੋਇਆ ਵਾ ਸੀ।
ਅੱਛਾ ਜੀ।
ਹਾਂ ਮੇਰਾ, ਡਾਫਟਰ ਖ਼ਰਾਬ ਹੋ ਗਿਆ ਸੀ, ਫੋਨ ਦਾ
ਅੱਛਾ- ਅੱਛਾ।
ਫਿਰ ਸਟੋਰ ਤੇ ਜਾ ਕੇ ਰਿੀਪਲੇਸ ਹੋਣਾ।
ਹਾਂਜੀ।
ਉਹ ਅਜੇ ਦਿੱਤਾ ਦਾ ਸੱਤ ਤੋਂ ਅੱਠ ਦਿਨ ਲੱਗਣਗੇ।
ਹਾਂ ਕੇਰ ਚ ਗਿਆ ਹੋਏਗਾ ਨਾ।
ਹਮ ਵਾਰੰਟੀ ਚ ਸੀ ਨਾ ਹੁਨੇ ਉਹਨੇ ਲਿੱਤਾ ਸੀ।
ਅੱਛਾ ਅੱਛਾ ਹਾਂ ਫਿਰ ਹੋ ਜਾਏਗਾ ਚੇਂ ਪੰਜ ਸਤ ਦਿਨ ਚੇਂਜ ਹੋ ਜਾਂਦਾ।
ਹੁਣ ਜੇ ਐਂਡਰੋਇਡ ਫੋਨ ਦਾ ਲਗਾਓ ਤੇ ਫਿਰ ਸੋਕਟ ਖ਼ਰਾਬ ਹੋ ਜਾਂਦੀ।
ਖ਼ਰਾਬ ਹੋ ਜਾਂਦੀ ਫਰਕ ਪੈਂਦਾ ਅਲੱਗ ਫੋਨ ਲਗਾਉ ਬਹੁਤ ਫ਼ਰਕ ਪੈਂਦਾ ਨਾਲ ਚਾਰਿੰਗ ਘੱਟ ਚਾਰਜਿੰਗ ਮਤਲਬ ਜਿਹੜੇ ਅੱਦੇ ਘੱਟੇ ਚ ਹੋਣੀ ਆ ਉਹਨੂੰ ਘਟਾ ਇੱਕ ਘੱਟਾ ਲੱਗ ਜਾਏਗਾ ਦੂਸਰੇ
ਹਾਂ ਮਾਰਕੀਟ ਚ ਹੈ ਹੀ ਮਹਿੰਗੇ ਨੇ ਬਹੁਤ ਮਹਿੰਗੇ ਨੇ ਚ ਮੈਂ ਤੇ ਸੁਣ ਕੇ ਹੈਰਾਨ ਹੋ ਗਈ ਹਾਂ।
ਹਾਂਜੀ ਹਾਂਜੀ ਉਹ ਤਾਂ ਫੋਨ ਨਾਲ ਮਿਲਦਾ ਉਹ ਸਹੀ ਹੈਗਾ।
ਹਮ।
ਰਿਪਲੇਸ ਹੋ ਜਾਵੇਗਾ ਪੰਜ ਸੱਤ ਦਿਨਾਂ। ਹਾਂ ਹੀ ਫੋਨਾਂ ਨੂੰ ਨਹੀਂ ਮਿਲਦਾ ਸਹੀ ਗੱਲ ਹੈ। ਸਹੀ ਗੱਲ ਹੈ ਸਹੀ ਗੱਲ ਹੈ ਹਮ।
ਹੋਰ। ਹੋਰ ਸੁਣਾਓ ਵਧੀਆ।,
ਬੱਸ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਕਰਨੇ ਆ ਦੁਬਾਰਾ।
ਠੀਕ ਹੈ ਜੀ ਹੁਣ ਕਰੋਗੇ ਦੁਬਾਰਾ?
ਹਾਂ ਦੇਖਦੀ ਹਾਂ।
ਠੀਕ ਹੈ ਜੀ।
ਓਕੇ ਸਤਿ ਸ਼੍ਰੀ ਅਕਾਲ।